ਹਾਂਜੀ, ਸਸ੍ਰੀ ਕਾਲ ਜੀ।
ਹਾਂਜੀ, ਸਸ੍ਰੀ ਕਾਲ। ਕੀ ਹਾਲ- ਚਾਲ?
ਬਸ ਵਦੀਆ, ਹੋਰ ਕਿੱਦਾਂ ਯਾਦ ਕੀਤਾ ਅੱਜ?
ਬਸ ਇਸ ਤਰ੍ਹਾਂ ਈ ਮੈਂ ਕਿਆ ਬੜੇ ਦਿਨ ਹੋ ਗਏ ਨੇ, ਤੁਸੀ ਤੇ ਫੋਨ ਕਰਨਾ ਨੀ। ਮੈਂ ਕਿਆ ਅਸੀ ਕਰ ਲਈਏ।
ਮੈਂ ਵੀ ਸੋਚ ਈ ਰਹੀ ਸੀ ਮੈਂ ਕਿਹਾ ਬੜੇ ਦਿਨ ਹੋ ਗਏ। ਆਇਆ ਨਈ ਏ ਤੁਆਡਾ ਫੋਨ ਲੱਗਦਾ ਕਿਧਰੇ ਬਿਜੀ ਹੈਗੇ ਓ ਤੁਸੀਂ ਫਿਰ।
ਹਾਂ-ਹਾਂ, ਬਸ ਮਕਾਨ ਲਿੱਤਾ ਸੀ ਨਾ।
ਹਾਂਜੀ-ਹਾਂਜੀ, ਓ ਤੇ ਮੈਨੂੰ ਪਤਾ ਐ ਤੁਸੀਂ ਮਕਾਨ ਲਿੱਤਾ ਚਲੋ ਬਹੁਤ-ਬਹੁਤ ਵਧਾਈਆਂ ਹੋਣ ਤੁਆਨੂੰ।
ਹਾਂ। ਤੁਆਨੂੰ ਵੀ ਹੋਣ ਬਸ ਉਈ ਲੱਗੇ ਦੇ ਉਹਦੇ ਹੀ ਮਤਲਬ ਕਿ ਚੱਕਰ ਦੇ ਵਿੱਚ ਟੈਮ ਈ ਨਈ ਸੀ ਮਿਲ ਪਾਂਦਾ। ਉੱਧਰ ਕੰਮ-ਕਾਰ ਸਭ ਚੱਲਦਾ ਪਿਆ ਸੀ। ਤਾਂ ਕਰਕੇ ਸਵੇਰੇ ਜਾਈਦਾ, ਰਾਤੀ ਆਈਦਾ। ਦੁਪੈਰਾ ਵੇਲੇ ਤੋ ਨਈ-ਨਈ, ਸ਼ਿਫਟ ਨਈ ਹੋਏ। ਅਜੇ ਬਸ ਹੁਣ ਪਾਠ ਰਖਾਣਾ।
ਅੱਛਾ-ਅੱਛਾ, ਅੱਛਾ-ਅੱਛਾ।
ਫੇਰ ਮਤਲਬ ਕਿ ਉੱਧਰ ਜਾਵਾਂਗੇ। ਪਹਿਲਾਂ ਬਾਬਾ ਜੀ ਜਾਣਗੇ ਸਾਡੇ।
ਹਾਂਜੀ-ਹਾਂਜੀ, ਓ ਤੇ ਹੈ ਈ ਐ, ਸਈ ਗੱਲ ਹੈਗੀ ਐ। ਤੇ ਫੇਰ ਉਹ ਮਤਲਬ ਕਿ, ਚਾਬੀ-ਚੁਬੀ ਮਿਲ ਗਈ ਤੁਆਨੂੰ ਉਹਨਾਂ ਦੀ ਮਕਾਨ ਦੀ।
ਹਾਂ-ਹਾਂ, ਚਾਬੀ ਵਗੈਰਾ ਤੇ ਆ ਗਈ ਐ ਬਸ ਕੰਮ ਕਰਾ ਰਈ ਸੈ ਘਰ ਚ' ਥੋੜਾ। ਰਿਪੇਰਿੰਗ ਕੰਮ ਚੱਲਦਾ ਪਿਆ ਸੀ ਕੱਲ ਹਾਂ ਰੇਨੋਵੇਸ਼ਨ ਕਰਵਾ ਰਹੀ ਸਾ ਸਾਰਾ ਘਰ।
ਕਿਉਂਕਿ ਉਹ ਉਹਨਾਂ ਨੇ ਕਰਾਇਆ ਦਾ ਨਹੀਂ ਸੀ ਕੁਛ ਮਤਲਬ ਇਸ ਤਰ੍ਹਾਂ ਦਾ ਅੱਛਾ ਨਈ ਸੀ।
ਨਈ- ਨਈ- ਨਈ, ਬੜਾ ਗੰਦਗੀ ਸੀ। ਮਕਾਨ ਮਤਲਬ ਕਿ ਨਹੀਂ, ਮਕਾਨ ਇੰਨਾ ਖ਼ਾਸ ਨਈ ਸੀ ਉਹਨਾਂ ਨੇ ਰੱਖਿਆ ਦਾ ਮਤਲਬ ਕਿ ਰਹਿ ਰਏ ਸੀ। ਜਿਹੜੇ ਰਹਿ ਰਏ ਸੀ ਨਾ ਉਹਨਾਂ ਨੇ ਬਸ ਇੰਝ ਈ ਰਹਿੰਦੇ ਪਏ ਸੀ ਜਿਸ ਤਰ੍ਹਾਂ ਕਿ ਕੁੱਝ ਕਰਵਾਇਆ ਤਾਂ ਨਈ ਸੀ ਨਾ ਕੋਈ ਕਲਰ ਨਾ ਕੁਛ, ਨਾ ਬਾਤ ਸਈ ਸੀ ਨਾ ਕੁਛ ਓ ਅਸੀਂ ਤਾਂ ਦਿ ਤਾਂ ਮਕਾਨ ਸਾਨੂੰ ਨਾ ਉਹ ਜਗਾ ਬੜੀ ਅੱਛੀ ਲੱਗੀ ਖੁੱਲੀ- ਡੁੱਲੀ ਜਗਾ ਸੀ। ਪਹਿਲਾਂ ਸਾਡਾ ਮਕਾਨ ਛੋਟਾ ਸੀ ਨਾ। ਤੇ ਓ ਜਗਾ ਖੁੱਲੀ-ਡੁੱਲੀ ਸੀ ਬੜੀ, ਮਤਲਬ ਕੀ ਅੱਜ ਕੱਲ ਮਤਲਬ ਕਿ ਮਿਲਦੇ ਨੀ ਨਾ ਵਿਹੜੇ ਬਰਾਂਡਿਆਂ ਵਾਲੇ ਮਕਾਨ ਵੱਡੇ-ਵੱਡੇ।
ਹਾਂਜੀ-ਹਾਂਜੀ।
ਹਾਂ ਤੇ ਫਿਰ ੳ ਤਾਂ ਕਰਕੇ ਫਿਰ ਅਸੀਂ ੳ ਮਕਾਨ ਲਿਆ ਤੇ ਪਰ ਅਸੀਂ ਕਿਆ ਚੱਲ ਕੋਈ ਨੀ ਖਰਚਾ ਤੇ ਅਸੀਂ ਕਰਾ ਸਕਦੇ ਆਂ, ਜਗ੍ਹਾ ਤੇ ਸਾਨੂੰ ਅੱਛੀ ਮਿਲ ਗਈ ਨਾ। ਲੋਕੇਸ਼ਨ ਅੱਛੀ ਏ, ਸਭ ਚੀਜ਼ ਅੱਛੀ ਏ। ਤੇ ਮੈਂ ਕਿਹਾ ਚਲੋ ੳਥੇ ਲੱਗ ਜਾਏਗਾ ਥੋੜਾ
ਸਕੀਮ ਚ ਲਿੱਤਾ ਯਾ, ਪੁਰਾਣੀ ਸਕੀਮ ਚ ਲਿੱਤਾ।
ਨਈ-ਨਈ ਨਵੀਂ ਸਕੀਮ ਚ ਲਿਖਤੀ, ਨਾ ਪੁਰਾਣੀ ਚ ਨਵੀਂ ਚ ਨੀ ਲਿਆ, ਨਵੀ ਚ ਤੇ ਬੜੇ ਮੈਂਗੇ ਕਰੋੜ ਡੇਢ-ਡੇਢ ਕਰੋੜ ਦੋ-ਦੋ ਕਰੋੜ ਦੇ ਜਾ ਰਏ ਸੀ।
ਨਈ ਨਾਲੇ ਫੇਰ ੳ ਨਵੇਂ ਦੇ ਨਾ ਚ ਅੱਜ ਕੱਲ ਮਤਲਬ ਕੀ ਛੋਟੇ ਵੀ ਬੜੇ ਬਣਾ ਕੇ ਦਿੰਦੇ ਪਏ ਨੇ ਆਪਣੇ ਵਕਣ ਦੇ। ਬੰਦਿਆਂ ਨੂੰ ਵੱਡੇ-ਵੱਡੇ ਚਾਈਦੇ ਨੇ।
ਹਾਂ ਤੇ ਏਦੇ ਵੱਡੇ ਨੇ ਜੇੜੇ ਅਸੀਂ ਲਏ ਨੇ ਨਾ, ਏ ਜਾਦਾ ਪੁਰਾਣੀ ਸੁਸਾਇ ਨੀ ਏ, ਜਾਦਾ ਪੁਰਾਨੀ ਵੀ ਨੀ ਹੈਗੀ, ਮਲਕ ਕਿ ੳਂਜਈ ਏ। ਤੇਰਾਂ ਚੌਦਾਂ ਸਾਲ ਪੁਰਾਨੀ ਏ, ਬਸ ਜਾਦਾ ਪੁਰਾਨੀ ਨੀ ਹੈਗੀ ਇਨਾਂ ਤੇ ਚੱਲਦਾ ਏ।
ਤੇ ਅੱਛਾ ਫੇਰ ੳ ਕੀ ਮਤਲਬ ਪੁਰਾਨਾ ਮਕਾਨ ਕੱਢ ਦਿੱਤਾ ਫੇਰ ਜੇ ਰੱਖਿਆ ਦਾਵੇ ਕੋਲ।
ਨਈ-ਨਈ ਪੁਰਾਨਾ ਮਕਾਨ ਰੱਖ ਰੱਖਿਆ ਦੈ ਹਜੇ ੳ ਕਿਰਾਏ ਤੇ ਚੜ੍ਹਾ ਦਾਂਗੇ।
ਅੱਛਾ ਅੱਛਾ।
ਤੇ ਐ ਮਤਲਬ ਕਿ ਥੋੜਾ ਲੋਨ-ਲੂਨ ਚੁੱਕ ਲਈਏ ਥੋੜ੍ਹੀ ਜੀ ਤੇ ਬਈ ਲੋਨ ਤੇ ਲੈ ਲਿਆ ਵਈ, ਥੋੜਾ ਚਲੋ ਇੱਧਰੋਂ ਦੀ ਆ ਜਾਇ ਕਰੇਗਾ।
ਜਮਾਂ ਤਕ ਈ, ਹੋ ਗਈ ਲੋਨ ਮਕਾਨ ਦੇ ਉ
ਹਾਂ ਲੋਨ ਪਾਸ ਹੋ ਗਈ ਏ, ਮਕਾਨ ਵੱਡਾ ਸੀ ਨਾ। ਡਬਲ ਮਕਾਨ ਸੀ ਸਾਡਾ, ਡਬਲ ਮਕਾਨ ਸੀ ਨਾ ਤੇ ਫੇਰ ਲੋਨ ਅੱਛੀ ਮਿਲ ਗਈ ਸਾਨੂੰ ਨਾਲੇ ਤੇ ਨਾਲੇ ਫੇਰ ਏ ਕੇ ਏਦਾ ਰੈਂਟ ਆ ਜਿਆ ਕਰੇਗਾ ਥੋੜਾ ਐ ਵੀ ਰੈਂਟ ਤੇ ਚੜਾ ਦਵਾਂਗੇ ਤੇ ਫੇਰ ਅਪਣੇ ਕਿਸ਼ਤਾਂ ਵੀ ਸਈ ਤਰੀਕੇ ਨਾਲ ਭਰੀਆਂ ਜਾਨਗੀਆਂ। ਕੋਈ ਦਿੱਕਤ ਈ ਨੀ ਹੈਗੀ ਤਾਂ ਕਰਕੇ। ਫੇਰ ਮੈਂ ਕਿਆ ਚੱਲ ਬਈ ਮੈਂ ਹੁਨਾ ੳ ਕਰ ਲਾਂ ਤਾਂਵਾ ਤਰਕੇ ਫੇਰ ਟੈਮ ਈ ਨੀ ਸੀ ਮਿਲ ਪਾਂਦਾ ਬਿਲਕੁਲ ਵੀ ਫਿਰ ਸਾਨੂੰ।
ੳਈੳ ਮੈਂ ਫੋਨ ਤੇ ਦੇਖਦੀ ਪਈ ਸੀ, ਅੱਜ ਕੱਲ ਤੁਸੀਂ ਔਨਲਾਈਨ ਨੀ ਦਿਖਦੇ। ਸਟੇਟਸ ਤੁਹਾਡੇ ਨੀ ਪੈਂਦੇ, ਫੇਸਬੁੱਕ ਤੇ ਤੁਸੀਂ ਸ਼ੋ ਨੀ ਹੋ ਰਏ। ਪਤਾ ਨੀ ਮੈਂ ਕਿਆ ਕਿੱਧਰੇ ਗੁਵਾਚ ਗਏ ਨੇ।
ਦੇਖਣ ਦੀ ਵੀ ਲੋੜ ਦੇਖਿਆ ਵੀ ਨੀ ਫੋਨ ਚੁੱਕ ਕੇ ਫੋਨ ਤੇ ਬਸ ਘਰ ਈ ਐਂਜ ਈ ਪਿਆ ਰੈੰਦਾ ਸੀ ਇੱਕ ਸਾਈਡ ਦੇ ਵਿੱਚ, ਕਿਉਕਿ ਤੁਹਾਨੂੰ ਪਤਾ ਕੰਮ ਕਰਾਨੈ ਕੋਲ ਖਲੋ ਕੇ ਕਰਾਨੇ ਪੈਂਦੇ ਨੇ।
ੳ ਤੇ ਹੈ ਈਏ ਤੇਈੳ ਜਲਦੀ ਕਰਦੇ ਨੇ ਤੇ ਇੱਕ ਵਾਰ ਵੱੜਦੇ ਨੇ ਤੇ ਨਿਕਲਦੇ ਈ ਨੀ ਐ ਲੋਕ।
ਹਾਂ ਫੇਰ ਨਾਲੇ ਕੋਲ ਖਲੋ ਕੇ ਸਭ ਕਰਾਨਾ ਪੈਂਦੈ ਨਈ ਤੇ ਖ਼ਰਾਬ ਕਰ ਜਾਂਦੇ ਨੇ। ਹੁਨ ਰਸੋਈ ਚ ਥੋੜ੍ਹਾ ਜਿਹਾ ਕਰਾਇਆ ਸੀ ਕੰਮ ਥੋੜ੍ਹੀ ਨਜ਼ਰ ਹਟੀ ਏ, ਮਤਲਬ ਕਿ ਧਿਆਨ ਨੀ ਦਿੱਤਾ ਮੈਂ ਦੂਜੇ ਪਾਸੇ ਲੱਗੇ ਪਤਾ ਨੀ ਮੈਂ ਆਵਾਂਗੀ ਨੀ ਤੇ ਉਨਾਂ ਨੇ ਥੋੜਾ ਜਿਆ ਰਸੋਈ ਚ ਬਿਗਾੜ ਦਿੱਤੈ। ਹੁੰਨ ਦਿਮਾ ਖ਼ਰਾਬ ਹੋਏਦਾ ਹੁਨ ਉ ਰਾਤੀ ਕੱਲ ਰਾਤੀ ਗਏ ਆਂ, ਤੇ ਕੱਲ ਰਾਤੀ ਵੇਖੀ ਉ ਚੀਜ਼। ਉ ਹੁਣ ਬਸ ਉਨੂੰ ਫੋਨ ਕਰਦੇ ਪਆ ਤੇ ਹੁਨ ਸਾਡਾ ਫੋਨ ਈ ਨੀ ਚੁੱਕਦਾ ਪਿਆ, ਕਿਉਂਕਿ ਕੰਮ ਹੋ ਗਿਆ ਉ ਉਦਾ ਸਾਰਾ
ਹਾਂ ਹਾਂ ਉ ਐਨ ਜੀ ਕਰਦੇ ਨੇ ਐ ਐਨ ਜੀ। ਕਰਦੇ ਨੇ ਏਨਾ ਦੇ ਸੇਰ ਤੇ ਖਲੋ ਕੇ ਕਰਾਨੈ ਪੈਂਦੇ ਨੇ ਤੇ ਗਾਰਲੀਆਂ ਮਾਰ
ਹਾਂ, ਤਾਂ ਕਰਕੇ ਨਾ ਫੇਰ ੳਈ ਨਈ ਏ ਫੋਨ ਈ ਨਹੀਂ ਚੁੱਕਦਾ ਪਿਆ ਬੋਲੋ ਹੁਨ ਉਂਝ ਓ ਫੋਨ ਕਰਦੇ ਸੀ ਉਂਝ ਆਪ ਅੱਗੇ ਉ ਦੀ ਬਾਰ- ਬਾਰ ਆਉਂਦੇ ਸੀ। ਕੰਮ ਕਰਨਾ ਆਉਂਦਾ ਜੇ। ਤੇ ਫੇਰ ਜਦੋਂ ਕੰਮ ਕਰਕੇ ਪੈਸੇ, ਹਾਂ। ਫੇਰ ਪੈਸੇ ਲੈ ਕੇ ਤੇ ਹੁਣ ਗੈਪ ਹੋ ਗਿਆਦਾ ਨਾ ਤੇ ਆਉਂਦਾ ਹੀ ਨੀ ਪਿਆ, ਕੱਲ ਇੰਨੇ ਫੋਨ ਲਗਾਏ ਨੇ ਉ ਵੇਖਾਣ ਆਸਤੇ ਅਸੀ ਉਥੇ ਹੀ ਸੀ ਪੁਰਾਣੇ ਮਕਾਨ ਨਵੇ ਮਕਾਨ 'ਚ, ਤੇ- ਫੇਰ ਮੈਨੂੰ ਘਰ ਆਣਾ ਸੀ ਮੈ ਕਿਹਾ ਫੋਨ ਕਰ ਲਾ ਪਹਿਲਾ- ਜੇ ਆ ਜਾਏ ਤੇ ਉਹਨੂੰ ਦਿਖਾਵਾ ਵੀ ਇਹ ਕੀ ਕੀਤਾ ਈ ਇਹਨੂੰ ਸਹੀ ਕਰਕੇ ਦੇ- ਜੇ ਨਾਹੀ ਸਹੀ ਕਰਦਾ ਤੇ ਫੇਰ ਉਥੇ ਉਹ ਟੈਲਸਾ ਕਰਕੇ ਉਹਨੂੰ ਕਵਰ ਕਰ ਵੀ ਖਰਾਬ, ਇਨਾ- ਮਹਿੰਗਾ- ਮਹਿੰਗਾ ਸਮਾਨ ਲਿਆਏ ਆ ਅਸੀ, ਬਾ- ਫੇਰ ਇਨ ਦਾ ਰਸੋਈ ਦਾ ਟੱਪ ਇਨਾ ਮਹਿਗਾ ਲਿਆਈ ਮੈ ਵਧੀਆ ਵਾਲਾ। ਵੱਡਾ ਟੱਪ ਲਵਾਇਆ ਵੱਡਾ ਸਾਰਾ- ਜਿਥੇ ਵਾਸ਼ ਏਰੀਆ ਸੀ ਨਾ ਉਥੇ ਲਵਾ ਦਿਤਾ ਏ, ਰਸੋਈ ਚੋ ਬੰਦ ਕਰਾ ਦਿਤਾ- ਤੇ ਰਸੋਈ 'ਚ ਮੈ ਕਿਹਾ ਰਖਣਾ ਹੀ ਨੀ ਭਾਂਡਿਆਂ ਦਾ ਗੰਦ ਪੈਦਾ ਐ। ਫੱਟੀ ਦੇ ਉਤੇ ਰਖੀ ਨਾ ਹੀ ਨਹੀ ਹੈ। ਕੁਛ ਵੀ ਮੈ ਉਥੋ ਦੀ ਤੇ ਬਿਲਕੁਲ ਬੰਦ ਕਰਾ ਦਿਤਾ। ਗਟਰ ਵੀ ਬੰਦ ਕਰਾਤਾ ਹੋਰ ਉਥੇ ਵੀ, ਪਹਿਲੇ ਮੈ ਕਿਹਾ ਥੋੜਾ ਟੁਕੜਾ ਟੈਲਸ ਦਾ ਪਏਗਾ। ਚੱਲੇਗਾ ਕੋਈ ਇੰਨਾ ਨਹੀ ਪਤਾ ਚਲੇਗਾ ਅਜ ਕਲ ਡਿਜਾਇਨ ਬਣ ਜਾਦੇ ਨੇ।
ਉ ਤੇ ਹੈ, ਅਜ ਕਲ ਤੇ ਬਹੁਤ ਕੁਛ ਵਾਲਪੇਪਰ ਏ, ਫੇਰ ਉ ਸਟੀਕਰ ਏ। ਬੜਾ ਕੁੱਝ ਚੱਲਦਾ ਆ, ਅੱਜ- ਕੱਲ ਤੇ-
ਥੋੜਾ ਜਿਹਾ ਡਿਜਾਇਨ ਲਗਾ ਦੇਵਾਗੇ ਹਲਕਾ ਜਿਹਾ, ਤੇ ਪਤਾ ਹੋ ਜਾਏਗਾ ਨੀ-
ਤੇ ਕੁਛ ਮਤਲਬ ਕਿ ਮਕਾਨ 'ਚ ਕੁਛ ਚੇਨ- ਕੀ ਕੀਤਾ ਕੋਈ ਰੂਮ ਵਗੈਰਾ ਵੀ ਬਣਾਇਆ ਵਰਤਾਇਆ ਵਿਚ ਤੁਸੀ।
ਨਹੀ- ਨਹੀਂ, ਨਹੀ ਉਹਦੇ 'ਚ ਬਣਾ ਹੀ ਨਹੀ ਸਕਦੇ ਸਭ ਬੰਨਿਆਂ ਵੇ ਮਿਲਿਆ ਖਾਲੀ ਉਹਨੂੰ ਠੀਕ ਕਰਾਇਆ ਜਿਸ ਤ ਕਿ- ਕਲਰ, ਬਿੱਲਾ ਪੁਟੀ ਹੋ ਗਈ, ਕਲਰ ਹੋ ਗਿਆ, ਹੋਰ ਮਤਲਬ ਕਿ ਸਾਰੀਆਂ- ਟੂਟੀਆਂ ਬਦਲ ਦਿਤੀਆਂ ਪੁਰਾਣੀਆਂ ਸਾਰੇ ਉਹ ਉਤਾਰ ਦਿਤੇ ਨੇ- ਪੋਟ ਉਤਾਰ ਦਿਤੇ ਨੇ ਆਪਣੇ ਪੋਟ ਅਛੇ ਸਿੰਗਲ ਵਾਲੇ ਵਧੀਆ ਵਾਲੇ ਰਖਾਏ ਨੇ ਕੰਪਨੀ ਦੇ।
ਅਛਾ ਜੀ,
ਟਾਵਰ- ਵਾਵਰ ਸਭ ਨਵੇ ਕਰਾ ਦਿਤੇ ਨੇ। ਫੇਰ ਨਾ ਉਥੇ ਨਾ ਥੋੜਾ ਮੈਨੂੰ ਪਾਣੀ ਦਾ ਡਾਊਟ ਸਾਨ ਅਸੀ ਪਹਿਲਾ ਦੇ ਲੋਕੀ - ਕਹਿਦੇ ਨੇ ਜਦੋ ਵੇਚਦੇ ਨੇ ਮਕਾਨ, ਹੁਣ ਮੈਨੂੰ ਪਤਾ ਬਾਅਦ- ਪਤਾ ਚਲਿਆ ਜਿ ਲੈ ਲਿਆ ਉਥੇ ਗਏ ਆ ਤੇ ਉਹ ਬਈ ਪਾਣੀ ਦਾ ਟਾਈਮ ਆ ਆਣ ਦਾ ਇਕ- ਹ ਜਿਥੇ ਹੁਣ ਅਸੀ ਪਹਿਲਾ ਰਹਿੰਨੇ ਹਾਂ ਉਥੇ ਤੇ ਪਾਣੀ ਚੋਵੀ ਘੰਟੇ ਆਂਦਾ ਏ।
ਅਛਾ-
ਤੇ ਹੁਣ ਇਹ ਜਿਹੜਾ ਇਹ ਇਥੇ ਮਤਲਬ ਕਿ ਹੁਣ ਪਾਣੀ ਦਾ ਟਾਈਮ ਵਜਿਆ ਵੇ-
ਅਛਾ ਤੇ ਸਾਡੇ ਵਾਸਤੇ ਅ ਪਾਨੀ ਵੀ ਤੇ ਨਾ ਹੋਏ। ਘਰ ਤੇ ਅਸੀ ਤੇ ਪਾਗਲ ਹੋ ਜਾਵਾਗੇ ਸਾਡੇ ਬਿਨਾ ਪਾਣੀ ਤੋ ਚਲੇ ਗਾ ਨੀ।
ਪਾਣੀ ਦਾ ਤੇ ਚਲੋ ਬੰਦਾ ਭਰ ਕੇ ਰਖ ਲਏ- ਤੇ ਉਹਦਾ ਕਨੈਕਸ਼ਨ ਹੁਣ ਓ ਥੋੜ ਦੇ ਅੰਦਰ ਕੀ ਕਰੇ ਬੰਦਾ। ਉਹਦਾ ਤੇ ਕੋਈ ਟੈਮ ਨੀ ਨਾ ਹੁੰਦਾ ਕਿਸੇ ਵੇਲੇ ਵੀ ਜਾਣਾ ਹੋਏ ਬੰਦੇ ਨੂੰ ਤੇ-
ਹਾ ਤੇ ਫੇਰ ਟੰਕੀ- ਟੂੰਕੀ ਨੀ ਰਖਵਾਈ ਦੀ ਸੀ।
ਟੰਕੀ ਤੇ ਰਖਾ ਲਈਏ ਅਸੀ, ਨਹੀ ਉਹਨਾ ਨੇ ਨੀ- ਰਖਾਈ ਦੀ ਆਪਣੀ ਮੈ ਰਖਾਈਏ ਲੇਕਿਨ ਹੁਣ ਜਿਹੜੇ ਵੀ ਆਉਦੇ ਪੇ ਨੇ ਉਹ ਕਹਿਦੇ ਨੇ ਮੈ ਉਹਨਾ ਨੂੰ ਕਹਿ ਰਹੀ ਹਾਂ ਕਿ- ਕਨੈਕਸ਼ਨ ਸਾਰੀਆਂ ਟੂਟੀਆਂ 'ਚ ਦੇ ਦੋ ਮੈਨੂੰ-
ਅਛਾ-
ਤੇ ਪਹਿਲਾ ਤਾਂ ਕਹਿੰਦਾ ਸੀ ਨਹੀ ਹੋਏਗਾ ਕਨੈਕਸ਼ਨ ਨਹੀ ਹੋਏਗਾ।
ਹੂੰ -
ਤੇ ਕਾਮ ਕੂਮ ਤੇ ਫਿਰ ਮੈ ਕਿਹਾ ਇਕ ਤੇ ਦੇ ਜਾ ਮੈਨੂੰ ਟੂਟੀ ਪਈ ਇੱਕ ਬਾਥਰੂਮ 'ਚ- ਉਹ ਤੇ ਉਹਨੇ ਦੇ ਦਿਤੀ ਇਕ ਬਾਥਰੂਮ 'ਚ ਤੇ ਹੁਣ ਬੱਚੇ ਬੋਲਦੇ ਪਏ ਨੇ ਸਾਰੇ- ਕਹਿਦੇ ਫਿਰ ਬੰਦਾ ਇਹਦਾ ਤਾਂ ਕੋਈ ਟਾਈਮ ਥੋੜ੍ਹੀ ਨਾ ਹੁੰਦਾ ਕਿਸੇ ਵੇਲੇ ਵੀ ਜਾਣਾ ਹੋਏ ਤੇ ਫੇਰ ਸਾਨੂੰ ਤੇ- ਪਾਣੀ ਦੀ ਦਿਕਤ ਹੋ ਜਾਏ- ਦੋ ਤੋਂ ਪੰਜ ਤੱਕ ਪਾਣੀ ਨੀ ਆਏਗਾ ਤੇ- ਤੇ ਹੁਣ ਫੇਰ ਉਹ ਮਿਸ ਦੁਬਾਰਾ ਬੁਲਾਇਆ ਪਲੰਬਰ ਨੂੰ ਤੇ ਉਹਨੂੰ ਪੁਛਿਆ ਏ ਤੇ ਹੁਣ ਕਹਿਦਾ ਕਿ ਮੈ ਡਬਲ ਪੈਸਾ ਲੂੰਗਾ। ਮੈ ਦੋ ਤਿੰਨ ਟੈਲਸੇ ਤੋੜਨੀ ਪੜੇਗੀ ਮੇਰੇ ਕੋ ਤੋ ਮੈ ਕਰ ਦੂੰਗਾ।
ਅੱਛਾ। ਵੇਖਲੋ ਜ਼ਿਆਦਾ ਤੋੜਨ-ਫੋੜਨ ਵਾਲਾ ਕੰਮ ਨਾ ਕਰਾਓ ਜੇ ਫ਼ੇਰ ਭਾਵੇਂ ਥੋੜੇ ਥੋੜੇ ਟੈਮ ਬਾਅਦ ਕਰਾ ਲਿਆ ਜੇ ਭਾਵੇ ਫ਼ੇਰ।
ਹਾਂ ਬਸ ਉਹੀ ਹੁਣ ਸੋਚਦੇ ਪਏ ਆਂ ਕੀ ਕਰੀਏ, ਕੀ ਨਾਂ ਕਰੀਏ, ਅੱਜ ਕਹਿੰਦਾ ਜੀ ਆਂਦਾ ਤੇ ਫੇਰ ਅੱਜ ਤੇ ਮੈਂ ਘਰੋਂ ਦੀ ਨਿਕਲੀ ਈ ਨੀਂ, ਮੈਂ ਕਿਹਾ ਅੱਜ ਮੈਂ ਜਾਣਾ ਈ ਨੀਂ। ਅੱਜ ਤੇ ਮੈਂ ਵੋਟੀ ਨੂੰ ਭੇਜਤਾ ਉੱਧਰ ਮੈਂ ਕਿਹਾ ਜਾ ਤੂੰ ਥੋੜ੍ਹੀ ਸਾਫ਼-ਸਫ਼ਾਈ ਕਰਿਆ। ਮੈਂ ਨੀਂ ਜਾ ਰਹੀ ਮੈਂ ਕਿਹਾ ਮੇਰਾ ਤੇ, ਦਿਮਾਗ ਏਸੇ ਗੱਲ ਤੋਂ ਘੁੰਮ ਜਾਂਦਾ ਕਿ ਬਈ ਇਹ ਕੀ ਹੋ ਗਿਆ। ਪਾਣੀ ਦੀ ਥੋੜ੍ਹੀ ਜਿਹੀ, ਹਲਕੀ ਜਿਹੀ, ਪ੍ਰੋਬਲਮ ਜਿਹੀ ਦਿਖਦੀ ਪਈ ਐ।
ਉਹ ਤੇ ਕੋਈ ਨੀਂ ਤੁਸੀਂ ਜਾਓਗੇ ਤੇ ਵੈਸੇ ਵੀ ਘਰ ਸਾਰੇ ਬੰਦੇ ਥੋੜ੍ਹੀ ਹੁੰਦੇ ਨੇ। ਘਰ ਤੇ ਜਨਾਨੀਆਂ ਨੇਂ ਈ ਰਹਿਣਾ, ਬੰਦੇ ਦਾ ਸਭ ਕੰਮ ਤੇ ਚਲੇ ਜਾਂਦੇ ਨੇਂ, ਐਨੀ ਦਿੱਕਤ ਨੀਂ ਹੋਂਦੀ ਕੰਮ ਤੇ ਚਲੇ ਜਾਂਦੇ ਨੇਂ ਬੰਦੇ ਤੇ। ਹੂੰ ਹੂੰ
ਪਰ ਐ ਵੇ ਨਾਂ ਜਦੋਂ ਸਟਾਰਟਿੰਗ ਚ' ਮੈਂ ਪਾਠ ਰਖਾਵਾਂਗੀ। ਫੇਰ ਉਸ ਦਿਨ ਤੇ ਸੰਗਤ ਆਈ ਦੀ ਹੋਏਗੀ, ਸਭ ਆਏ ਦੇ ਹੋਣਗੇ। ਬਸ ਉਸ-ਉਨ ਦਿਨਾਂ ਦਾ ਹੋ ਰਿਹਾ, ਦੇਖ ਦਿਆ ਫੇਰ ਵੀ ਕੋਸ਼ਿਸ਼ ਕਰਾਂਗੇ, ਜੇ ਤੇ ਕਰ ਦਿੰਦਾ ਏ ਕੋਈ, ਪਹਿਲਾਂ ਤੇ ਕੋਈ ਦੂਜਾ ਮ, ਲੱਭੀਏ, ਪਲੰਬਰ ਕੋਈ ਵਧੀਆ ਜਿਆ।
ਹਾਂ-ਹਾਂ। ਤੇ ਆਸ-ਪੜੋਸ ਵੀ ਤੇ ਹੈ ਈ ਨਾਂ, ਆਸ-ਪੜੋਸ ਵੀ ਤੇ ਹੈ ਨਾਂ ਇੰਨੀ ਤੇ ਹੈਲਪ ਉਹ ਵੀ ਕਰ ਦੇਣਗੇ ਆਸ ਪੜੋਸ ਵਾਲੇ ਵੀ।
ਹਾਂ ਉਹ ਤੇ ਬਹੁਤ ਅੱਛੇ ਨੇਂ, ਬਾਜੂ ਵਾਲੇ ਤਾਂ ਬਹੁਤ ਈ ਅੱਛੇ ਹੁਣੇ ਅਸੀਂ ਜਾਂਨੇ ਆਂ ਨਾਂ। ਤੇ ਬੜੇ ਖ਼ੁਸ਼ ਹੁੰਦੇ ਐ, ਉਹ ਤੇ ਬੜੀ ਵਧੀਆ ਨੇਂ ਅੱਛੇ ਲੱਗਦੇ ਤੇ ਬਹੁਤ ਅੱਛੇ ਪਏ ਨੇ ਹੁਣ ਜਾ ਕੇ ਰਵਾਂਗੇ ਤੇ ਫੇਰ ਪਤਾ ਲੱਗਦਾ ਦੇਖੋ ਬਈ।
ਓ ਕੀ ਪਤਾ ਤੁਹਾਡੇ ਤੋਂ ਪਹਿਲੇ ਜਿਹੜੇ ਰਹਿ ਰਹੇ ਸੀ ਉਹਨਾਂ ਨਾਲ ਉਹਨਾਂ ਨੂੰ ਨਹੀਂ ਮਜ਼ਾ ਆ ਰਹੀ ਹੋਏਗੀ। ਤੇ ਤੁਸੀਂ-ਅਸੀਂ ਤੇ ਉਹ ਤੁਹਾਨੂੰ ਪਤਾ ਪੰਜਾਬੀ ਬੰਦੇ।
ਤਾਂਈ, ਹਾਂ। ਨਈਂ-ਨਈਂ ਸਾਨੂੰ ਤੇ ਵੇਖ ਕੇ ਉਹ ਬੜੇ ਖੁਸ਼ ਹੋ ਗਏ ਤੇ ਉਹ ਪਹਿਲੇ ਵਾਲੇ ਦੀ ਇੰਝ ਹੀ ਕਹਿ ਰਏ ਕਹਿੰਦੇ ਓ ਤਾਂ ਨਈਂ ਸਹੀ ਗੰਦੀ ਜਨਾਨੀ ਜੀ ਆਈ ਵੀ ਆਈ ਗੱਲਾਂ ਤੇ ਉਹ ਕਰਦੀ ਵੀ ਉਹਨੂੰ, ਪਰ ਹੁਣ ਬੜੀ ਖੁਸ਼ ਹੋ ਰਹੀ ਐ। ਕਿਡੀ ਅਸੀਂ ਰਹਿਣ ਆ ਗਏ ਆ, ਕਿਉਂਕਿ ਅਸੀਂ ਸਾਫ਼-ਸਫ਼ਾਈ ਬੜੀ ਕਰਕੇ ਆਏ ਨਾਂ ਕੱਲ।
ਹੂੰ, ਅਸੀਂ ਵੀ ਜਦੋਂ ਲਿੱਤਾ ਸੀ ਨਾਂ, ਅਸੀਂ ਵੀ ਲਿੱਤਾ ਅਸੀਂ ਤਾਂ ਸਾਰੇ ਦੇਖਦੇ ਪਤਾ ਨਈਂ, ਕਿਹੜਾ ਮਕਾਨ ਤੇ, ਹੁਣ ਵੇਖੋ ਹੁਣ ਲੋਕੀ ਕਹਿੰਦੇ ਨੇਂ, ਹੁਣ ਲੋਕੀ ਵੇਖਦੇ ਨੇਂ ਆਸ-ਪੜੋਸ ਵਾਲੇ। ਕਹਿੰਦੇ ਆਂ ਕਿ ਤੁਸੀਂ ਤੇ, ਚਮਕਾ ਕੇ ਰੱਖ ਦਿੱਤਾ ਮਕਾਨ ਨੂੰ।
ਹਾਂ ਸਹੀ ਗੱਲ ਏ, ਹਰ ਕਿਸੇ ਦਾ ਆਪਣਾ-ਆਪਣਾ ਹੁੰਦਾ ਏ ਨਾਂ ਰਹਿਣਾ
ਦੇਖੋ ਨਾਂ, ਸੈ, ਕਈਆਂ ਨੂੰ ਨਾਂ ਗੰਦ ਚ' ਰਹਿਣ ਦੀ ਆਦਤ ਹੁੰਦੀ ਆ, ਉਹ ਸਾਡੇ ਦੇ ਬੰਦਿਆਂ ਨੂੰ ਗੰਦ ਚ' ਰਹਿਣ ਦੀ ਕੋਈ ਆਦਤ ਨੀਂ ਹੈਗੀ।
ਹਾਂ ਸਾਨੂੰ ਤੇ ਸਾਫ਼-ਸਫ਼ਾਈ ਬੜੀ ਚਾਹੀਦੀ ਏ ਤਾਂ ਕਰਕੇ, ਅਸੀਂ ਵੀ ਉਹਨਾ ਈ ਸੋਚ ਰਹੇ ਸੀ। ਬਈ ਕੀ ਕਰੀਏ, ਦੇਖਦੇ ਆਂ ਹੁਣ ਫੇਰ, ਅੱਗੇ ਓ ਦੀ
ਹਾਂਜੀ ਕੋਈ ਨੀਂ ਫੇਰ
ਹਾਂ, ਫ਼ੇਰ ਮੈਂ ਕਰਾਂਗੀ ਫੇਰ ਤੁਹਾਨੂੰ ਫੋਨ ਹੈਨਾਂ
ਹਾਂਜੀ-ਹਾਂਜੀ
ਹਾਂਜੀ ਠੀਕ ਐ ਚਲੋ ਠੀਕ ਏ ਹਨਾਂ, ਹਾਂਜੀ ਓਕੇ, ਹਾਂ ਸਤਿ ਸ੍ਰੀ ਠੀਕ ਐ ਚਲੋ ਹੈਨਾ, ਹਾਂ ਰੱਖਦੇ ਆ